ਹਾਂਜੀ ਮੈਮ।
ਵਧੀਆ ਮੈਮ ਤੁਸੀਂ ਦੱਸੋ। ਫਿਲਹਾਲ ਤੇ ਸੋਣ ਲੱਗੀ ਆ।
ਅੱਛਾ ਤਾਂ ਹੋਰ ਰੋਟੀ ਖਾਲੀ।
ਹਾਂਜੀ ਹਾਂਜੀ ਖਾ ਲਈ ਰੋਟੀ।
ਰੋਟੀ ਖਾ ਲਈ ਮੈਮ ਔ ਕੇ
ਮੈਂ ਹੋਰ ਘਰ ਦੇ ਕੀ ਕਰਦੇ।
ਰੋਟੀ ਖਾ।
ਅਜ ਅਜ ਅਸੀ ਅਰਬੀ ਤੇ ਨਾ ਅਸੀ ਦਹੀਂ ਪਕੌੜੀਆਂ ਬਣਾਈਆਂ। ਤੁਸੀਂ ਬਣਾਇਆ ਕੀ? ਬੈਂਗਨ ਨਾਲ ਚਾਵਲ ਓਕੇ। ਚਾਵਲਾਂ ਚ ਕੀ ਕੀ ਪਾਦੇ ਤੁਸੀਂ।
ਜੇ ਉਬਲੇ ਹੋਏ ਬਣਾਣ ਤਾਂ ਫਿਰ ਸਿਰਫ ਪਾਣੀ ਪਾਨੇ ਹਾਂ। ਜੇ ਨਮਕ ਵਾਲੇ ਬਣਾਈਏ ਤਾਂ ਪਿਆਜ ਆਲੂ ਪਾ ਦੇ।
ਓਕੇ- ਓਕੇ ਰੋਟੀ ਖਾਣ ਵੇਲੇ ਨਾਲ ਹੀ ਸੋਏ ਨ ਦੇ ਤੁਸੀਂ। ਸੈਸ ਸ਼ੁਰੂ ਕਰਿਆ ਕਰੋ ਥੋੜੀ। ਅਸੀ ਤਾਂ ਕਰਦੇ ਇ ਆ।
ਮੈਨੂੰ ਫਿਲਹਾਲ
ਹਾਂਜੀ। ਤੇ ਹੋਰ ਸੁਣਾਓ ਘਰ ਦੇ ਸੋ ਗਏ ਸਾਰੇ।
ਨਹੀਂ ਸੁਤੇ ਨੀ ਆ ਅਜੇ।
ਰੋਟੀ ਖਾ ਰਹੇ ਅੱਛਾ। ਹੋਰ ਘਰੇ ਕੋਨ ਕੋਨ ਹੈ ਤੁਹਾਡੇ?
ਬਾਰੇ ਡੇਂਗੂ ਮਲੇਰਆ ਚਿਕਨ ਦੁਨੀਆਂ ਦੇ ਮੱਛਰ ਨੂੰ ਠਕ ਕਰ ਸਕ ਆਪ ਜਾ ਓਕੇ। ਹੋਰ ਕੀ ਕਰਦੀ ਭੈਣ ਕਰਦੀ? ਵੈਹਲੀ ਹੈ ਭੈਣ ਅੱਛਾ। ਰਊਜ਼ ਖਾਈਏ ਵਾਰੀਲਾ ਖਾਈਏ ਹੋ ਤੁਸੀ ਦਸੋ ਤਵਢੇ ਘਰੇ? ਮੇਰੇ ਘਰ ਹੈਗੇ। ਕੀ ਹੈ ਮੈਂ
ਮੇਰੀ ਮੰਮਾ ਹੈ ਮੇਰੇ ਪਾਪਾ ਹੈ। ਅ ਮੇਰੇ ਦੀਦੀ ਹੈ ਵੱਡੇ।
ਅੱਛਾ ਜੀ ਠੀਕ ਹੈ। ਹਾਂਜੀ। ਤੁਸੀਂ ਦੱਸੋ ਸਾਡੇ ਘਰ ਤੁਸੀਂ ਕੀ ਕਰਦੇ ਓ। ਅੱਜ ਕੱਲ ਮੈਂ ਫਰੀ
ਹੋਰ ਤੁਸੀਂ ਦੱਸੋ ਤੁਹਾਡੇ ਘਰ ਤੁਸੀਂ ਕੀ ਕਰਦੇ ਹੋ ਅੱਜ ਕੱਲ
ਹਾਂਜੀ ਸਟੱਡੀ ਕਰ ਗਈ ਆ ਮੈਂ ਕਿੰਨੀ
ਖਾਲੀ ਸ਼ਗਨ ਤਿਆਰ ਏ। ਓਕੇ, ਓਕੇ ਕਿੰਨੀ ਹੋ ਗਈ। ਸਟਡੀ।
ਹੋਈ ਆ ਹਜੇ।
ਤੁਸੀਂ ਬਹੁਤ ਟਾਈਮ ਬੋਲਦੇ ਦੇ ਹੋ ਕੀ ਗੱਲ ਤੁਹਾਡੀ ਮੈਮ ਆਵਾਜ਼ ਹੀ ਲੇਟ ਆ ਰਹੀ ਹੈ।
ਤੁਸੀਂ ਜਿਆਦਾ ਗ਼ਲਤ ਬੋਲ ਰਹੇ। ਨਾਨਕ ਬੋਲ ਨਾ।
ਉਰੇ, ਆ ਕੇ। ਮਸ਼ਕਰੀ ਕਰ ਓ। ਹਾਂਜੀ-ਹਾਂਜੀ, ਮੈਂ ਬੋਲ ਰਹੀ ਹਾਂ। ਤੁਹਾਡੀ ਆਵਾਜ਼ ਨੀ, ਆ ਰਹੀ ਸੀਗੀ। ਹੈਲੋ।
ਮੈਂ, ਸੁਣਾਉਂਦੀ ਹਾਂ, ਜਰਾ। ਬੋਲੂਗੇ, ਤੁਸੀਂ ਕੁਛ ਬੋਲੋਗੇ।
ਕਿੱਥੇ, ਚਲੇ ਓ ਤੁਸੀਂ? ਹੈਲੋ।
ਹਾ, ਹਾਂਜੀ। ਮੇਮ।
ਹਾਂਜੀ, ਮੈਮ। ਹੁਣ ਆਈ ਆ।
ਮੈਂ, ਤਾਂ ਬੋਲ ਰਹੀ ਆ। ਐਕਚੁਲੀ ਤੁਸੀਂ, ਨਹੀਂ ਬੋਲਦੇ ਪੇ।
ਅੱਛਾ-ਅੱਛਾ, ਠੀਕ ਆ ਦੀ। ਇਹ
ਕਿੰਨਾ, ਕਿੰਨੇ ਵਜੇ ਸੋਣਾ, ਫੇਰ ਤੁਸੀਂ ਅੱਜ?
ਬਸ, ਪੰਜ, ਦਸ ਮਿੰਟ ਤੱਕ ਸੋ ਜਣਾ ਹੈ।
ਅੱਛਾ- ਅੱਛਾ, ਸੋਇਆ ਇੰਨੀ, ਜਲਦੀ ਨਾ ਸੋਇਆ ਕਰੋ। ਥੋੜਾ ਲੇਟ ਹੀ, ਸੋ ਆ ਕਰੋ। ਹਾਂਜੀ। ਅਸੀਂ, ਵਿਹਲੇ ਆ। ਅਸੀਂ ਹਰ, ਟਾਈਮ ਵਿਹਲੇ ਹੀ, ਰਹਿੰਦਾ।
ਅੱਛਾ ਜੀ। ਠੀਕ ਹੈ ਜੀ।
ਹਾਂਜੀ-ਹਾਂਜੀ। ਤੁਹਾਡੇ ਵਖਣ, ਤੁਸੀਂ ਸੁਣਾਓ?
ਅਸੀਂ, ਠੀਕ ਆ। ਅਸੀਂ ਬਿਜੀ, ਹੁੰਣੇ ਹਾਂ ਨਾ। ਫੇਰ, ਅਸੀਂ ਇਸ ਕਰਕੇ।
ਹਾਂਜੀ, ਠੀਕ ਹੈ।
ਹੈਲੋ ਮੈਮ, ਤੁਸੀਂ, ਚੁੱਪ ਕਰ ਗਏ ਹੋ?
ਘਰ, ਸਭ ਠੀਕ ਆ?
ਹਾਂਜੀ- ਹਾਂਜੀ, ਘਰ ਸਭ ਵਧੀਆ।
ਓਕੇ- ਓਕੇ।
ਹਾਂਜੀ।
ਓਕੇ, ਹੋਰ ਸੁਣਾਓ?
ਹੋਰ ਸਭ ਵਧੀਆ। ਹੋਰ ਮੈਮ? ਅੱਜ ਕੀ, ਖਾਧਾ ਪੂਰਾ ਦਿਨ।
ਅੱਜ, ਸਵੇਰੇ ਰੋਟੀ ਖਾਧੀ ਸੀਗੀ। ਤੇ ਫ ਦੁਪਹਿਰੇ, ਫੇਰ ਰੋਟੀ ਖਾਧੀ।
ਅੱਛਾ। ਤੇ, ਰਾਤੀ ਫੇਰ ਰੋਟੀ ਖਾਧੀ।
ਅੱਛਾ। ਹਾਂਜੀ- ਹਾਂਜੀ, ਫ ਰਾਤੀ ਰੋਟੀ ਖਾਧੀ।
ਠੀਕ ਹੈ ਜੀ। ਠੀਕ ਹੈ।
ਹਾਂ, ਸੁਣਾਵਾ ਸੁਣਾ ਮੈਂ ਤੈਨੂੰ ਪਈ ਇਹ ਵੀ ਮੈਂ, ਹੱਸ ਲਾ।
ਮੈਮ ਤੁਸੀਂ, ਗੱਲਾਂ ਏਧਾ ਦੀ, ਹੀ ਕਰਦੇ ਆਓ?
ਅੱਛਾ, ਮੈਮ ਤੁਹਾਨੂੰ ਕਲਰ, ਕਿਹੜਾ ਪਸੰਦ ਆ ਓਦਾ।
ਮੈਨੂੰ ਨਾ, ਲਵੈਂਡ ਕਲਰ, ਪਸੰਦ ਆ। ਪਰਪਲ ਜਿਹਾ ਹੁੰਦਾ ਨਾ ਲਾਈਟ। ਪਸੰਦ ਹੈ।
ਓਕੇ। ਨਾਈਸ ਚੋਇਸ, ਮੈਮ। ਓਕੇ- ਓਕੇ। ਓਕੇ, ਬਲੈਕ ਕਲਰ ਵਧੀਆ। ਬਲੈਕ ਕਲਰ। ਕੈਂ ਕੇ ਰੰਗ ਨੀ ਬਦਲਦਾ ਹੋਰ ਲੋਕਾਂ ਵਕਰ ਵਧੀਆ ਬਲੈਕ ਕਲਰ, ਤੁਹਾਨੂੰ ਪਸੰਦ ਆ।
ਹਾਂਜੀ। ਪਰ, ਕਈਆਂ ਦਾ ਦਿਲ, ਕਾਲਾ ਹੁੰਦਾ ਨਾ।
ਹਾਂ। ਫੇਰ ਤਾਂ, ਮੈਮ ਅੱਜ ਕੱਲ ਸਭ ਦੇ ਕਾਲੇ ਆ।
ਹਾਂਜੀ- ਹਾਂਜੀ। ਤੁਹਾਡਾ ਕਿਵੇਂ ਫੇਵਰੇਟ ਕਲਰ ਆ
ਮੇਰਾ ਐਕਚੁਲੀ ਬੇਬੀ ਪਿੰਕ ਕਲਰ ਫੇਵਰੇਟ ਹੈ ਮੇਰਾ
ਉਹ ਹੌ ਠੀਕ ਹੈ
ਹਾਂਜੀ ਐਕਚੁਲੀ ਮੈਂ ਵੈਸੇ ਸਿਲਾਉਣ ਦਾ ਹੀ ਕਰਦੀ ਹਾਂ ਸਲਾਉਣ ਦਾ ਮੈਨੂੰ ਪਸੰਦ ਆ ਮੇਰਾ ਡਰੀਮ ਆ ਮੈਂ ਘਰ ਹੀ ਕੁਛ ਵੀ ਯੂਟਿਊਬ ਚ ਦੇਖ ਕੇ ਵਗੈਰਾ ਮਤਲਬ ਕੁਛ ਵੀ ਕਰਨਾ ਆ ਰਿਹਾ ਪਰ ਮੈਂ ਕਰਨਾ ਕੁ ਸ਼ੁਰੂ ਕਰ ਦਿੰਦੀ ਹਾਂ
ਠੀਕ ਹੈ ਠੀਕ ਹੈ ਵਧੀਆ ਗੱਲ ਹੈ ਕੁਛ ਤਾਂ ਕਰਨਾ ਚਾਹੀਦਾ ਹੈ
ਹਾਂਜੀ ਹਾਂਜੀ ਹੋਰ ਮੰਮਾ ਮੰਮਾ ਠੀਕ ਹੈ
ਹਾਂਜੀ ਹਾਂਜੀ ਮੰਮਾ ਠੀਕ ਹੈ
ਪਾਪਾ
ਤੁਸੀਂ ਦੱਸੋ ਪਾ ਪਾਪਾ ਵੀ ਠੀਕ ਨੇ ਹਾਂਜੀ ਹਾਂਜੀ ਹਾਂਜੀ ਠੀਕ ਹੈ ਫੈਣ
ਓਕੇ ਓਕੇ
ਤੁਸੀਂ ਦੱਸੋ ਤੁਹਾਡੇ ਘਰ ਸਾਰੇ ਠੀਕ
ਠੀਕ ਆ
ਠੀਕ ਹੈ ਠੀਕ
ਕਿ ਨੀ ਤੁਸੀਂ ਕਿ ਘਮਣ
ਨਹੀਂ ਓਦਾਂ ਕਿੱਥੇ ਘੁੰਮਣਾ ਪਸੰਦ ਹੈ ਤੁਹਾਨੂੰ
ਮੈਨੂੰ ਵੈਸੇ ਵਾਟਰ ਪਾਰਕ ਪਸੰਦ ਆ ਘੁੰਮਣਾ ਉੱਥੇ ਠੰਡਾ ਪਾਣੀ ਹੋਣਾ ਚਾਹੀਦਾ ਚ ਨਹਾਉਣਾ ਚਾਹੀਦਾ
ਮੈਨੂੰ ਪਹਾੜਾਂ ਵਾਲੀ ਲੋਕੇਸ਼ਨ ' ਘੁੰਮਣਾ ਪਸੰਦ ਹੈ
ਠੀਕ ਹੈ ਜੀ
ਹਾਂਜੀ ਤੁਹਾਨੂੰ ਖਤਰਲੀ ਸਾਈਡ ਘੁੰਮਣਾ ਪਸੰਦ ਆ
ਸਾਨੂੰ ਵੀ ਪਹਾੜਾਂਵਾਂੀ ਸਾਈਡ ਘੁਮਣਾ ਪਸੰਦ ਹੈ
ਓਕੇ ਓਕੇ ਤੁਹਾਨੂੰ ਸਪ ਸਿਖਾ ਜਾਂਦਾ
ਨਹੀਂ ਮੈਮ ਸਫ਼ਰ ਸਿਖਾਂਦਾ ਨੀ
ਫੇਰ ਤੁਸੀਂ ਕਿੱਦਾਂ ਜਾਂਦੇ ਹੋ
ਬਸ ਚੱਲ ਜਾਈ ਦਾ ਬਏਕਾ
ਓਕੇ ਓਕੇ, ਫੇਰ ਕੀ ਕਰਦੇ ਉੱਥੇ ਜਾ ਕੇ?
ਵੈਸੇ ਤਾਂ ਮੈਂ ਚਾਰਾਂ ਦਿਨਾਂ ਲਈ ਗਈ ਜੇ ਗਈ ਵੀ ਆ ਕਿਤੇ ਇੱਕ ਦੋ ਦਿਨ ਲਈ ਗਈ ਆ। ਬਸ ਫੇਰ ਘੁੰਮ ਫਿਰ ਕੇ ਮਜ਼ਾ ਕਰਕੇ ਆਦੀ ਤੱਕ
ਓਕੇ ਓਕੇ, ਨਾਲ-ਨਾਲ ਕੌਣ-ਕੌਣ ਗਿਆ ਸੀ।
ਨਾਲ ਮੇਰੀ ਫੈਮਿਲੀ ਗਈ ਸੀਗੀ ਸਾਰੀ,
ਓਕੇ ਓਕੇ, ਕਿੰਨੇ ਦਿਨ ਲਗਾ ਕੇ ਆਏ ਔ ਤੁਸੀ
ਇੱਕ ਦਿਨ ਹੀ ਲਗਾਇਆ ਸੀ ਬਸ
ਓਕੇ ਓਕੇ, ਤੁਹਾਨੂੰ ਮੇਰੀ ਆਵਾਜ਼ ਓਕੇ ਆ ਰਹੀ ਹੈ?
ਹਾਂਜੀ-ਹਾਂਜੀ ਵਧੀਆ ਆ ਰਹੀ ਐ ਗੀ ਪਹਿਲਾਂ ਨੀ ਠੀਕ ਆਰੀ ਸੀ
ਠੀਕ ਹੈ,
ਹਾਂਜੀ-ਹਾਂਜੀ, ਹੋਰ ਮੈਮ
ਓਕੇ ਓਕੇ,
ਠੀਕ ਔ
ਹੋਰ ਫੇਰ ਹੁਣ ਸੈਰ ਮੈਂ ਕਿਹਾ ਹੁਣ ਸੈਰ ਨੀ ਕਰੀ
ਨਹੀਂ-ਨਹੀਂ ਮੈਮ,
ਮੈਡਮ ਇਹਨੇ ਲੇਟ ਨਾ ਬੋਲੋ ਤੁਸੀਂ ਬਹੁਤ ਲੇਟ ਬੋਲ ਲੇਟ ਬ ਬੋਲਦੇ ਆ ਜੋ ਆਪ ਤਾ ਤੈਨੂੰ ਕੱਲ ਦਾ
ਤੁਸੀਂ ਮੈਮ ਨਾਲ-ਨਾਲ ਤਾਂ ਬੋਲੀ ਜਾ ਰਹੇ ਹੋ ਜਵਾਬ ਸੁਣਦੇ ਲਓ,
ਪਹਿਲੇ ਬੋਲੇ ਥੋੜਾ ਜਲਦੀ ਬੋਲਿਆ ਕਰੋ
ਠੀਕ ਆ ਠੀਕ ਆ ਮੈਮ ਠੀਕ ਆ ਜੀ,
ਹਾਂਜੀ ਮੈਂ ਤੁਹਾਨੂੰ ਪੁੱਛਿਆ ਤੁਸੀਂ ਸੈਰ ਨਹੀਂ ਕਰਦੇ?
ਨਹੀਂ ਕੰਮ ਸਾਰ ਨਹੀਂ ਕਰਦੇ ਹੈਗੇ। ਨੀਦ ਬਹੁਤ ਛੇਤੀ ਆ ਜਾਂਦੀ ਐ
ਸੈਰ ਕਰਿਆ ਕਰੋ ਬਹੁਤ ਜ਼ਰੂਰੀ ਹੈ ਸਿਹਤ ਲਈ
ਅੱਛਾ ਜੀ ਮੈਮ ਠੀਕ ਹੈ ਜੀ,
ਹਾਂਜੀ-ਹਾਂਜੀ ਠੀਕ ਆ ਕੱਲ ਤੋਂ ਸੈਰ ਕਰਿਆ ਕਰੋ ਓਕੇ, ਹਾਂਜੀ ਚਲੋ ਠੀਕ ਹੈ ਮੈਮ ਓਕੇ,
ਓਕੇ ਓਕੇ,
ਇਹ